ਹੈਲੋ
ਹੈਲੋ,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
ਹਾਂਜੀ। ਹੋਰ, ਕੀ ਕਰਦੇ ਸੀ?
ਓ ਗੱਸ ਬੈਠੇ ਸੀ। ਤੁਸੀਂ
ਅੱਛਾ ਬਸ ਮੈਂ ਵੋਕ ਕਰ ਰਹੀ ਸੀਗੀ। ਸੈਰ ਕਰਦੇ ਸੀੇ ਛਤ ਤੇ
ਅੱਛਾ। ਇੱਧਰ ਘਰ ਚਲੇ ਗਏ ਓ।
ਹਾਂਜੀ
ਅੱਛਾ। ਅੱਛਾ ਉਕੇ। ਹੋਰ ਦਸੋ?
ਬਸ ਠੀਕ-ਠਾਕ ਮੈਂ ਪੁੱਛ ਰੀ ਸੀ ਕੀ ਸੰਤੁਲਿਤ ਆਹਾਰ ਬਾਰੇ ਤੁਸੀਂ ਦੱਸ ਸਕਦੇ ਹੋ ਮੈਨੂੰ?
ਹਾਂਜੀ ਦਸਾਂਗੀ, ਹਾਂਜੀ-ਹਾਂਜੀ। ਸੰਤੁਲਿਤ ਆਹਾਰ ਅ ਸ਼ਰੀਰ ਵੱਲ ਅਹ ਸ਼ਰੀਰ ਵਾਸਤੇ ਬਹੁਤ ਸਵਸੱਥ ਹੈ। ਇਹਦੇ ਵਿੱਚ ਜੋ ਹੈ ਸੰਤੁਲਿਤ ਆਹਾਰ, ਇਨਸਾਨ ਨੂੰ ਹੀ ਲੈਣਾ ਆਹੀਦਾ, ਕਿਉਂਕਿ ਇਹਦੇ ਵਿੱਚ ਅਲਪਹਾਰ ਵੀ ਘੱਟ ਖਾਣਾ ਹੈ। ਔਰ ਅ ਮਤਲਬ ਕਿ ਤਲੀ ਹੋਈ ਚੀਜ਼ ਨੀ ਖਾਣੀ ਇਹਦੇ ਸਤੁਲਤ ਆਹਾਰ ਵਿੱਚ। ਬਾਰ ਦਾ ਨੀ ਖਾਣਾ।
ਅ ਮਤਲਬ ਆਪਣੇ ਘਰ ਦਾ ਬਣਿਆ ਹੋਇਆ ਹੀ ਖਾਣਾ ਹੈ ਜਿਹਦੇ ਨਾਲ ਸਰੀਰ ਸਵਸਥ ਰਹਦਾ ਹੈ ਤੇ ਇਹਦੇ ਖਾਣ ਨਾਲ ਅਗਰ ਅਸੀਂ ਬਾਹਰ ਦਾ ਖਾਵਾਂਗੇ ਤੇ ਸਰੀਰ ਦੇ ਵਿੱਚ ਕਈ ਬਿਮਾਰੀਆਂ ਪੈਦਾ ਹੋਣਗੀਆਂ ਜਿਸ ਤਰ੍ਹਾਂ ਕਿ ਬਰਗਰ ਹੈ ਚਮਿਨ ਹੈ ਹੋਰ ਬਾਹਾਰ ਦੀਆਂ ਚਲੀਆਂ ਹੋਈਆਂ ਚੀਜ਼ਾਂ ਜੋ ਨੇ ਉਹ ਸਰੀਰ ਦੇ ਅੰਦਰ ਕਈ ਬਿਮਾਰੀਆਂ ਪੈਦਾ ਕਰ ਦਿੰਦੀਆਂ ਹਨ ਜਿਵੇਂ ਫੈਟੀ ਲਰ ਲੀਅਰ ਹੋ ਗਿਆ। ਕਲਸਤੋਲ ਹੋ ਗਿਆ ਬੀ ਪੀ ਸ਼ੂਗਰ ਇਹ ਜੋ ਸਾਰੀਆਂ ਬਿਮਾਰੀਆਂ ਨੇ ਨਾ ਇਹ ਬਾਹਰ ਦੇ ਖਾਣੇ ਤੋਂ ਹੀ ਪੈਦਾ ਹੁੰਦੀਆਂ ਹਨ ਸੰਤੁਲਿਤ ਆਹਾਰ ਹੀ ਇੱਕ ਐਸਾ ਆਹਾਰ ਹੈ ਜੋ ਸਰੀਰ ਨੂੰ ਸਵਥ ਸਵਸਥ ਰੱਖ ਸਕਦਾ ਹੈ ਜੋ ਇਨਸਾਨ ਹੈ ਇਸ ਆਹਾਰ ਤੇ ਹੀ ਕਰਦਾ ਹੈ ਖ਼ਾਸ ਕਰਕੇ ਤੁਸੀਂ ਦੇਖਦੇ ਹੀ ਹੋ ਕਿ ਬਾਹਰ ਦੇ ਖਾਣੇ ਦੇ ਵਿੱਚ ਕੀ ਖਾ ਕਰਕੇ ਲੋਕ ਹਸਪਤਾਲਾਂ ਦੇ ਵਿੱਚ ਐਡਮਿਟ ਰਹਿੰਦੇ ਹਨ ਕਿਉਂਕਿ ਬਿਮਾਰੀਆਂ ਪੈਦੀਆਂ ਹੁੰਦੀਆਂ ਹਨ। ਦੂਸਰੇ ਖਾਣੇ ਵੀ ਤੇ ਸੰਤੁਲਿਤ ਹਾਂਜੀ ਹੀ ਹਾਂਜੀ ਨ ਅ ਇਸ ਕਰਕੇ ਨਾ ਅੱਜ ਕੱਲ ਬੱਚੇ ਕਹਿਣਾ ਹੀ ਨਹੀਂ ਮੰਨਦੇ
ਹਾਂ ਅੱਜ ਕੱਲ ਇਹੀ ਚੀਜ਼ਾਂ ਰਹਿ ਗਈਆਂ ਨੇ ਬੱਚੇ ਬਾਹਰ ਦਾ ਹੀ ਖਾ ਕੇ ਖੁਸ਼ ਨੇ ਔਰ ਉਹਦੇ ਚ ਕੁਛ ਨੀ ਆਉਂਦਾ ਸਾਰੇ ਚੀਜ਼ਾਂ ਅਹ ਨਾ ਨਾਕਰਆਤਮਾ ਹੁੰਦੀਆਂ ਨੇ ਉਹ ਸਾਰੇ ਉਹਨਾਂ ਦੇ
ਬਸ ਅੱਜ ਕੱਲ ਬੱਚੇ ਹੂ ਇਸ ਕਰਕੇ ਅੱਜ ਅੱਜ ਕੱਲ ਜੋ ਜੋ ਸੰਤੁਲਿਤ ਆਹਾਰ ਹੈ ਨਾ ਇਨਸਾਨ ਨੂੰ ਉਹੀ ਖਾਣਾ ਚਾਹੀਦਾ ਹੈ ਘਰ ਦਾ ਬਣਿਆ ਖਾਣਾ ਖਾਏ ਅ ਆਪਣਾ ਟਾਈਮ ਸਿਰ ਖਾਏ ਜਿਵੇਂ ਟਾਈਮ ਹੁੰਦਾ ਹੈ। ਸਵੇਰੇ ਅੱਠ ਵਜੇ ਤੱਕ ਦੁਪਹਿਰੇ ਦੋ ਵਜੇ ਤੋਂ ਪਹਿਲੇ ਰਾਤ ਨੂੰ ਸੱਤ ਵਜੇ ਤੋਂ ਪਹਿਲੇ ਅਗਰ ਜੇ ਖਾਣਾ ਠੀਕ ਵੀ ਰਹੇਗਾ ਨਾ ਟਾਈਮ ਟੇਬਲ ਠੀਕ ਰਹੇਗਾ ਤੇ ਤਾਂ ਵੀ ਸਰੀਰ ਸਵਸਥ ਰਹੇਗਾ ਇਹ ਤਾਂ ਇੱਕ ਇਨਸਾਨ ਦੀ ਸਹਾਹੀ ਟਾਈਮ ਦਿਖਾਵਾਂ ਉਸ ਦੀ ਹੈ।
ਹਾਂਜੀ ਹਾਂਜੀ ਆਪਣਾ ਸਹੀ ਟਾਈਮ ਤੇ ਖਾਣਾ ਸਵੇਰੇ ਸੈਰ ਕਰਨਾ ਸਹੀ ਟਾਈਮ ਤੇ
ਸਹੀ ਟਾਈਮ ਤੇ ਖਾਣਾ ਸਹੀ ਟਾਈਮ ਤੇ ਸੋਣਾ ਸਹੀ ਟਾਈਮ ਤੇ ਵੋਕ ਕਰਨੀ ਇਹ ਸਾਰਾ ਜੋ ਸਰੀਰ ਦੇ ਲਈ ਇਹ ਜੋ ਹੈ ਬਹੁਤ ਜ਼ਰੂਰੀ ਹੈ ਸੰਤੁਲਤ ਆਹਾਰ ਹੀ ਸ਼ਰੀਰ ਸੁਣ ਸਕਦਾ ਹੈ ਇਸ ਦੇ ਨਾਲ ਹੀ ਸਰੀਰ ਦੀ ਹੈ ਜੋ
ਹਾਂਜੀ ਹਾਂਜੀ ਫਲ ਵੀ ਖਾਣੇ ਸਵਾ ਸਲਾਦ ਖਾਣਾ ਇਹਦੇ ਨਾਲ ਵੀ ਜ਼ਿਆਦਾ ਹਾਂਜੀ ਹਾਂਜੀ ਲੋਕ ਘਟਾਉਂਦੇ ਨੇ ਹਾਂਜੀ
ਹਾਂਜੀ ਹਾਂਜੀ ਹਾਂਜੀ ਇਸ ਕਰਕੇ ਵੀ ਜੋ ਇਹ ਯਾਰ ਇੱਥੇ ਬਾਣੀ ਵਿੱਚ ਵੀ ਆਉਂਦਾ ਬਾਣੀ ਵਿੱਚ ਵੀ ਲਿਖਿਆ ਹੋਇਆ ਅਲਪ ਆਹਾਰ ਸੁਲਪ ਸਿੰਦਰਾ ਆਹਾਰ ਕਰੋ ਘੱਟ ਖਾਣਾ ਘੱਟ ਖਾਓ ਇੱਕ ਟਾਈਮ ਦਾ ਖਾਣਾ ਘੱਟ ਕਰਦੋ ਰਾਤ ਦਾ ਖਾਣਾ ਘੱਟ ਕਰਦੋ
ਹਾਂਜੀ ਹਾਂਜੀ
ਨਿੰਦਰਾ ਨੀਂਦ ਜਿਹੜੀ ਹੈ ਸੋ ਉਹ ਸੱਤ ਅੱਠ ਘੰਟੇ ਦੀ ਨੀਂਦ ਹੈ। ਇਸ ਤੋਂ ਜਿਆਦਾ ਨੀਂਦ ਜਾਵਾਂਗੇ ਤੇ ਉਹ ਸਰੀਰ ਆਲ ਰਹੇਗਾ ਸਾਰਾ ਦਿਨ ਅਸੀ ਥਕਾਨ ਥਕਾਨ ਜੇਈ ਮਹਿਸੂਸ ਹੋਏਗੀ
ਰਾਤੀ ਲੇਟ ਖਾਵਾਂਗੇ ਲੇਟ ਸੋਵਾਂਗੇ ਲੇਟ ਉੱਠਾਂਗੇ ਫੇਰ ਉਹੀ ਸਾਰਾ ਉਹ ਸਾਡੇ ਸਰੀਰ ਤੇ ਅਸਰ ਪੈਂਦਾ ਹੈ ਉਹਦੇ ਨਾਲ ਸਾਾਨੂੰ ਫੇਰ ਬਿਮਾਰੀਆਂ ਲੱਗਦੀਆਂ ਨੇ
ਬਿਲਕੁਲ ਬਿਲਕੁਲ ਮੈਂ ਕਹਿਣੀ ਆ ਸੰਤੁਲਿਤ ਆਹਾਰ ਹੀ ਇਨਸਾਨ ਦੀ ਔਸ਼ਧੀ ਐ ਇਹ ਦਵਾਈ ਐ ਜੇ ਇਨਸਾਨ ਟਾਈਮ ਸਿਰ ਆਪਣਾ ਟਇਮ ਟੇਬਲ ਔਰ ਡਾਇਟ ਚਾਰਟ ਦੇ ਮੁਤਾਬਿਕ ਖਾਏ ਨਾ ਅ ਗੱਲ ਇਤਨੇ ਆਹਾਰ ਨੇ ਜਿਸ ਤਰ੍ਹਾਂ ਕਿ ਤੁਸੀ ਲਗਾ ਲਓ ਡਰਾਈ ਫਰੂਟ ਐ ਫਰੂਟ ਐ।
ਹਾਂਜੀ-
ਕੱਚ ਨੇ ਨੇ ਇਹ ਸਰੀਰ 'ਚ ਕੈਲਸ਼ੀਅਮ ਪੈਦਾ ਕਰਦੇ ਨੇ ਇਹੋ ਜਿਹੀਆਂ ਚੀਜ਼ਾਂ ਬੰਦਾ ਖਾਏ ਪ੍ਰੋਟੀਨ ਹੈ। ਜਿਸ ਤਰ੍ਹਾਂ
ਹਾਂ-
ਵਿਟਾਮਿਨ ਹੋ ਗਏ ਜਿਵੇ ਦਾਲਾ ਹੋ ਗੀਆਂ ਮਤਲਬ ਇਹ ਪਨੀਰ ਹੋ ਗਿਆ ਅਛਾ ਜਿਆਦਾ ਦੁੱਧ ਤੇ ਦਹੀ ਵਿਚ ਕੈਲਸ਼ੀਅਮ ਜਿਆਦਾ ਹੁੰਦਾ ਇਨਸਾਨ ਨੂੰ ਦੁਧ ਦਹੀ- ਬਨਾਨਾ ਹੋ ਗਿਆ ਜਿਸ ਚੀਜ਼ ਚ ਕੈਲਸ਼ੀਅਮ ਹੈ। ਇਹ ਇਨਸਾਨ ਨੂੰ ਕੈਲਸ਼ੀਅਮ ਲੈਣਾ ਚਾਹੀਦਾ ਹੈ। ਜਿਸ ਨਾਲ ਸਰੀਰ ਸਵਸਥ ਜਾਦਾ ਹੈ ਕੈਲਸ਼ੀਅਮ ਦੀ ਸਰੀਰ ਵਿਚ ਬਹੁਤ ਜ਼ਰੂਰਤ ਐ ਕੈਲਸ਼ੀਅਮ ਐ ਵਿਟਾਮਿਨ ਡੀ ਐ ਪ੍ਰੋਟੀਨ ਹੈ। ਇਹਨਾ ਚੀਜਾ ਦਾ ਸਰੀਰ ਹੋਣਾ ਬਹੁਤ ਜ਼ਰੂਰੀ ਹੈ। ਅਗਰ ਇਹ ਚੀਜਾ ਭਰਪੂਰ ਮਾਤਰਾ ਵਿਚ ਇਨਸਾਨ ਦੇ ਸਰੀਰ ਵਿਚ ਸੀ। ਨਹੀ ਤੇ ਇਨਸਾਨ ਕਦੇ ਵੀ ਬਿਮਾਰ ਨਹੀ ਹੋ ਸਕਦਾ
ਹਾਂਜੀ ਨਾਲੇ ਫਲ ਫਰੂਟ ਖਾਣ ਨਾਲ ਦਵਾਈਆਂ ਤੋਂ ਸਾਨੂੰ ਛੁਟਕਾਰਾ ਮਿਲੇਗਾ ਜਿਨਾ ਜ਼ਿਆਦਾ ਅਸੀ ਸਲਾਦ ਖਾਵਾਗੇ ਫਰੂਟ ਖਾਵਾਂਗੇ ਉਹਦੇ ਨਾਲ ਦਵਾਈਆਂ ਤੋਂ ਦੂਰ ਹੋ ਗਿਆ ਸਾਨੂੰ ਬਿਮਾਰੀਆਂ ਘੱਟ ਲੱਗਣਗੀਆਂ ਸਾਡਾ ਸਰੀਰ ਵੀ ਸਵਸਥ ਰਹੇਗਾ ਬਿਲਕੁਲ
ਤੇ ਤੁਸੀ ਦੇਖ ਰਹੇ ਹੋ ਅਜ ਕਲ ਬੱਚੇ ਵੀ ਦੇਖ ਲਓ ਜੋ ਚੀਜ ਬਾਜ਼ਾਰ 'ਚ ਦੇਖਦੇ ਨੇ ਉਹੀ ਮੰਗਵਾ ਲੈਦੇ ਨੇ ਫਿਰ ਕੀ ਹੁੰਦਾ ਲੀਵਰ ਫੈਟੀ ਹੋ ਗਿਆ ਜੀ। ਸ਼ੂਗਰ ਹੋ ਗਈ ਐ ਬੀ ਪੀ ਹੋ ਗਿਆ ਕੈਲਸਟੋਲ ਵਧ ਗਿਆ ਇਹ ਚੀਜਾ ਦਾ ਸਰੀਰ ਸਰੀਰ ਨੂੰ ਨੁਕਸਾਨ ਹੀ ਦੇਣਗੀਆਂ ਨਾ
ਹਾਂਜੀ- ਹਾਂਜੀ-
ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਾ ਲੈ ਕੇ ਸੰਤੁਲਿਤ ਆਹਾਰ ਲੈਣਾ ਹੀ ਅਛਾ ਹੈ। ਜੋ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਨੂੰ ਚਲਾਉਦਾ ਹੈ। ਥਕਾਨ ਦੂਰ ਹੁਦੀ ਹੈ। ਵਿਟਾਮਿਨ ਡੀ ਦੀ ਕਮੀ ਨਹੀ ਹੁਦੀ। ਕੈਲਸ਼ੀਅਮ ਦੀ ਕਮੀ ਨਹੀ ਹੁੰਦੀ ਪ੍ਰੋਟੀਨ ਦੀ ਕਮੀ ਨਹੀ ਹੁੰਦੀ ਇਹ ਚੀਜਾ ਜਿਹੜੀਆਂ ਨੇ ਅਲੱ ਆਹਾਰ ਦੇ ਵਿਚ ਸਾਰੀਆਂ ਆਉਦੀਆਂ ਨੇ
ਹਾਂ ਜਲਦੀ ਨਾਲ ਥਕਾਵਟ ਨਹੀ ਹੁੰਦੀ ਸਰੀਰ ਨੂੰ ਥਕਾਵਟ ਨਹੀ ਹੁੰਦੀ ਅਜ ਕਲ ਕੀ ਹੈਗਾ। ਕਿ ਅਸੀ ਇਹ ਬਾਹਰ ਦਾ ਖਾਣਾ ਜ਼ਿਆਦਾ ਖਾਣਾ ਪਸੰਦ ਕਰਦੇ ਹਾਂ ਤੇ ਸਾਡੇ ਸਰੀਰ ਦੇ ਅੰਦਰ ਕੁਛ ਐਨਰਜੀ ਨਹੀ ਹੁੰਦੀ ਤਾਕਤ ਨੀ ਹੁੰਦੀ ਫੇਰ ਅਸੀ ਤਾਕਤਾਂ ਦੇ ਇੰਜੈਕਸ਼ਨ ਲਗਵਾਉਦੇ ਫਿਰਦੇ ਆਂ ਕਦੇ ਵਿਟਾਮਿਨ ਦੇ ਲਗਾਓ ਕਦੇ ਕਿਸੇ ਚੀਜ਼ ਇੰਜੈਕਸ਼ਨ ਲਗਵਾਓ ਇੰਜੈਕਸ਼ਨਾਂ ਨਾਲ ਅਸੀ ਇਹ ਚੀਜਾ ਪੂਰਾ ਕਰਦੀਏ ਅਸੀ ਇਹ ਕਿ ਉਹ ਨਾ ਪਹਿਲੇ ਆਪਣੇ ਆਪ ਨੂੰ ਵੀ ਠੀਕ ਰਖੀਏ ਖਾਣਾ ਪੀਣਾ ਠੀਕ ਰਖੀਏ ਨਾ ਖਾਣਾ ਪੀਣਾ ਠੀਕ ਰਖਾਗੇ ਸਾਰੀ ਚੀਜਾ ਤੋ ਦੂਰ ਰਵਾਂਗੇ ਆਪਣਾ ਸੈਰ ਦੋ ਟਾਈਮ ਸੈਰ ਕਰਨੀ ਚਾਹੀਦੀ ਐ। ਸਵੇਰ ਦੀ ਸੈਰ ਤੇ ਸ਼ਾਮ ਦੀ ਸੈਰ ਹਾਂਜੀ- ਹਾਂਜੀ ਹਾਂ ਬਾਹਰ ਵਾਲੀ ਚੀਜਾ ਖਾਣ ਨਾਲ ਹਾਂਜੀ -ਹਾਂਜੀ-
ਜਦੱ ਤੁਹਾਨੂੰ ਪਤਾ ਬੰਦੇ-ਬੰਦੇ ਨੂੰ ਥਾਇਰੋਇਡ ਹੋਇਆ ਪਿਆ ਕਿਉ ਸਮੋਸ ਬਜ਼ਾਰ ਦੀ ਚੀਜ ਖਾਣੀ ਹੈ, ਤਲੀ ਹੋਈਆਂ ਚੀਜਾ ਖਾਣੀਆਂ ਨੇ। ਮੈਦਾ ਖਾਣਾ ਹੈ, ਹਰ ਚੀਜ ਵਿਚ ਮੈਦਾ ਤੇ ਮੈਦਾ ਸਰੀਰ ਮੈਦਾ ਹੀ ਉਹ ਲੀਵਰ ਨੂੰ ਜਾ ਕੇ ਨੁਕਸਾਨ ਦਿੰਦਾ ਹੈ।
ਹਾਂਜੀ-ਹਾਂਜੀ, ਬਾਹਰ ਦਾ ਮੈਦਾ ਵੀ ਕਿਹੜਾ ਕੋਈ ਸਾਫ਼ ਸੁਥਰਾ ਥੋੜ੍ਹੀ ਹੈਗਾ ਉਹਦੇ ਵਿਚ ਕਿਤਨਾ ਕਿਤੇ ਕਿਵੇ ਚੀਜਾ ਬਣਾਈਆਂ ਜਾਦੇ ਕੁਛ ਨੀ ਪਤਾ ਹੈਗਾ ਘਰੇ ਆਪਣਾ ਬੰਦਾ ਫਰੂਟ ਵੀ ਅ ਸਲਾਦ ਵੀ ਖਾ ਲਵੇ, ਦਾਲਾਂ ਖਾ ਲਵੇ, ਉਸੀ ਨਾਲ ਹੀ ਸਾਰੀ ਚੀਜਾ ਆਪਣੀ ਸਰੀਰ ਦੇ ਅੰ ਅੰਦਰ ਮਜ਼ਬੂਤ ਬੰਦਿ ਏ
ਬਿਲਕੁਲ। ਅੱਜ-ਕੱਲ ਤੇ ਬਚਪਨ ਤੋਂ ਹੀ ਬੱਚੇ ਜਿਹੜੇ ਨੇ ਇਸ ਚੀਜ਼ ਅਸੀਂ ਤੇ ਕਹਿੰਨੇ ਆਂ ਕਿ ਬ ਬਚਪਨ ਤੋਂ ਹੀ ਇਹ ਚੀਜ਼ਾਂ ਨਾ ਲਈਆਂ ਜਾਣ ਤੇ ਦੀ ਬੈਟਰ ਹੈ ਬਚਪਨ ਵਿੱਚ ਹੀ ਕਿਉਂਕਿ ਅ ਚਾਲੀ ਸਾਲ ਤੋਂ ਬਾਅਦ ਤੇ ਵੈਸੇ ਹੀ ਤੁਹਾਨੂੰ ਪਤਾ ਹੈ ਬੀ ਚੀਜ਼ਾਂ ਮਨਾ ਹੋ ਜਾਂਦੀਆਂ ਨੇ। ਹੁਣ ਅਸੀਂ ਲੋਕ ਜਿਸ ਤਰ੍ਹਾਂ ਸਵੇਰੇ ਚਾਅ ਨਾਲ ਬਿਸਕੁਟ, ਵ ਰਸ ਵਗੈਰਾ ਲੈਂਦੇ ਹਾਂ। ਇਹ ਵੀ ਨੁਕਸਾਨ ਹੈ, ਚਾਲੀ ਸਾਲ ਤੋਂ ਬਾਅਦ ਇਹ ਚੀਜ਼ਾਂ ਨੁਕਸਾਨ ਨੇ। ਅਗਰ ਇਸਦੀ ਜਗ੍ਹਾ ਤੇ ਸਵੇਰੇ ਚਾਰ-ਪੰਜ ਬਦਾਮ ਭਿਗੋ ਕੇ ਖਾਏ ਜਾਣ ਔਰ ਇੱਕ ਮੁ ਕਿ ਚਨੇ ਦੀ ਖਾਈ ਜਾਏ ਉਸ ਤੋਂ ਬਾਅਦ ਚਾਹ ਪੀ ਲਓ, ਉਹ ਦੀ ਬੈਸਟ ਹੈ।
ਹਾਂਜੀ-ਹਾਂਜੀ। ਹਾਂ-ਹਾਂ, ਕਾਲੇ ਚਨੇ ਤੇ ਬੜੇ ਵਧੀਆ ਨੇ ਸਰੀਰ ਵਸਤੇ ਹਾਂਜੀ। ਜੀ ਓਦਾ ਜਿਹੜਾ ਅਸੀਂ ਉਹਨੂੰ ਉਬਾਲ ਕੇ ਅਹ ਕੁੱਕਰ ਚ ਉਬਾਲ ਕੇ ਉਹ ਜਿਹੜੇ ਉਹਦਾ ਉਹ ਨਿਕਲਦਾ ਹੈਗਾ ਹੈ। ਅ ਕੀ ਬੋਲਦੇ ਓਨੂੰ?
ਹ
ਜਿਹੜਾ ਪਾਣੀ ਹੁੰਦਾ ਛੋਲਿਆਂ ਦਾ ਪਾਣੀ ਤਰੀ-ਤਰੀ ਜਿਹਨੂੰ ਬੋਲਦੇ ਨੇ। ਉਹਦੇ ਅੰਦਰ ਇੰਨੀ-ਇੰਨੀ ਤਾਕਤ ਹੁੰਦੀ ਹੈ। ਬੜੀ ਤਾਕਤ ਹੁੰਦੀ ਹੈ, ਉਹ ਸਾਡੇ ਗੋਡਿਆਂ ਨੂੰ ਰਾਹਤ ਮਿਲਦੀ ਹੈ। ਗੋਡੇ ਸਾਡੇ
ਅੱਛਾ ਹੁੰਦਾ ਹੈਨਾ। ਇਹਦੇ ਚ ਕੈਲਸ਼ੀਅਮ ਹੁੰਦਾ ਇਹ ਕੈਲਸ਼ੀਅਮ ਦੀ ਕਮੀ ਪੂਰੀ ਕਰਦਾ। ਛੋਲਿਆਂ ਦੀ ਤਰੀ ਹੋ ਗਈ। ਹੈਲੋ। ਅੱ ਹੈਲੋ। ਹੈਲੋ। ਤੈਨੂੰ ਕੀ ਪਤਾ ਠੀਕ ਏ?